ਕੀ?
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ ਜੀ?
ਵਧੀਆ ਜੀ ਤੁਸੀਂ ਦੱਸੋ?
ਹਾ ਮੈ ਠੀਕ ਹੈ ਜੀ, ਕੀ ਕਰਦੇ ਪਏ ਸੀ?
ਬਸ ਜੀ ਉਹ ਆਪਣੇ ਨਿਆਣੇ ਨੂੰ ਦੇਖ ਰੀ ਸੀ ਉਹ ਸੁਣਦਾ ਹੀ ਨਹੀਂੀ ਪਿਆ।
ਕੀ ਕੀਤਾ ਜੀ ਅਜ ਸਾਰਾ ਦਿਨ?
ਅੱਜ ਮੈਂ ਸਾਰਾ ਜਿਨ ਦਿਨ ਜੀ, ਸਵੇਰ ਦੀ ਮੈਂ ਉੱਠੀ ਉੱਠ ਕੇ ਮੈਂ ਕੰਮ ਕਾਜ ਕੀਤਾ ਆਪਨੇ ਘਰ ਦਾ ਅਤੇ ਫੇਰ ਆਪਣੇ ਨਿਆਣੇ ਨੂੰ ਦੇਖਿਆ ਇਹਦਾ ਨਹਾਉਣਾ, ਇਹਨੂੰ ਖੁਆਉਣਾ ਇਹਦੇ ਮਤਲਬ, ਪੋਟੀ ਸੁਸੂ ਸਭ
ਹਫਤਾ ਤੱਕ ਤੁਸੀਂ, ਜ ਕਿਤੇ- ਕਿਤੇ ਘੁੰਮਣ ਗਏ ਹੋ, ਤੇ ਸਭ ਤੋਂ ਚੰਗੀ ਜਗ੍ਹਾ ਤੁਹਾਨੂੰ ਕਿਹੜੀ ਲੱਗੀ ਆ
ਮੈਨੂੰ ਸਭ ਤੋਂ ਚੰਗੀ ਜਗਾ ਜੀ, ਮੇਰੀ ਫੇਵਰੇਟ ਜਗਹਾ ਹੈ ਜੀ ਸ਼ਿਮਲਾ
ਸ਼ਿਮਲਾ ਤਾਂ
ਦੱਸੋ ਐਸੇ ਹੀ ਵੈਸੇ ਠੀਕ ਬੜੇ ਵਧੀਆ ਸ਼ਿਮਲਾ, ਆਪ ਦੀ ਗੱਲ ਨੀ ਹੈਗੀ ਹਿਮਾਚਲ ਦੀ ਕੈਪੀਟਲ ਆ
ਪਰ ਹੋਰ ਵੀ ਵਧੀਆ ਵਧੀਆ ਥਾਂ ਹਿਮਾਚਲ 'ਚੋਂ
ਤੁਸੀਂ ਕੀ ਕਰ ਰਹੇ ਨਾਲ- ਨਾਲ
ਹਾਂਜੀ
ਕਿਹਦੀ ਆਵਾਜ਼ ਆ ਰਹੀ ਹੈ ਇਹ
ਹਮ
ਹਾਂ, ਹਾਂ ਹੁਣ ਠੀਕ ਐ ਕੀ ਮੈਂ ਕਹਿੰਦੀ ਸੀਗੀ ਵੀ ਮੈਨੂੰ ਸ਼ਿਮਲਾ ਬਹੁਤ ਬਾਲਾ ਪਸੰਦ ਆ ਸੰਨ ਦੋ ਹਜ਼ਾਰ ਸਤਾਰਾਂ ਤੋਂ ਮੈਨੂੰ ਸ਼ਿਮਲਾ ਬਹੁਤ ਪਸੰਦ ਹੈ
ਐਦਾਂ ਕੀ ਹੋਇਆ ਸੀ ਕੋਈ ਯਾਦਗਾਰ ਚੀਜ਼
ਯਾਦਗਾਰ ਹੀ ਸੀਗੇ, ਮੈਂ ਤੇ ਮੇਰੇ ਹਸਬੈਂਡ ਮਿਲੇ ਸੀਗੇ, ਤਾਂ ਕਰਕੇ ਅੱਛਾ ਮੇਰੀ ਗੱਲ ਸੁਣੋ, ਮੇਰੇ ਫੇਰ ਦਿਮਾਗ 'ਚ ਇੱਕ ਹੋਰ ਗੱਲ ਆਈ ਐ
ਹਾਂ
ਇਹ ਹੁਣ ਜੇੜਾ ਯੁੱਗ ਚੱਲ ਰਿਹਾ, ਹੁਣ ਇਹ ਕੇੜਾ ਯੁੱਗ ਚੱਲ ਰਿਹਾ
ਇਸ ਤੋਂ ਬਾਅਦ ਕੱਲਯੁਗ ਹੈ ਜੀ
ਤੇ ਜਿਹੜਾ ਘੋਰ ਕਲਯੁਗ ਐ, ਉਹ ਕਦੋਂ ਸ਼ੁਰੂ ਹੋਣਾ?
ਨਹੀ ਐਹੀ ਆ ਜੀ, ਪੰਦਰਵੀ ਆ ਹਾਂ।
ਇਹੀ ਹੈ, ਫਿਰ ਇਸ ਕਲਯੁਗ 'ਚ ਤਾਂ ਬਹੁਤ ਕੰਮ ਹੋਣੇ ਨੇ?
ਮਤਲਬ?
ਮਤਲਬ ਕਿ ਸ਼੍ਰੀ ਹਨੂੰਮਾਨ ਜੀ ਨੇ ਵੀ ਕੰਮ ਕਰਨੇ ਨੇ। ਮਤਲਬ ਸ਼੍ਰੀ ਹਨੂੰਮਾਨ ਜੀ ਨੂੰ ਜੇੜਾ ਵਰਦਾਨ ਦਿੱਤਾ ਸੀ ਨਾ, ਕਿ ਵੀ ਉਹਨਾਂ ਨੇ ਕੋਈ ਕੰਮ ਕਰਨਾ, ਮੈਨੂੰ ਇਹ ਨੀ ਪਤਾ, ਕੀ ਕੰਮ ਕਰਨਾ, ਤੇ ਉਹਨਾਂ ਨੇ ਮਤਲਬ ਕੀ ਪਤਾ ਨੀ ਕੋਈ ਸ਼ਸਤਰ ਦੇਣਾ, ਉਹਨਾਂ ਨੇ ਪਤਾ ਨੀ ਕੀ ਦੇਣਾ, ਕਿਸੇ ਨੂੰ ਦੇ।
ਹਮ ਤਾਂ ਜੋ ਸੁਣੋ ਮੇਰੀ ਗੱਲ ਹਾਂ ਸਾਰੇ ਮਿਥਿਆ ਹੀ, ਸੋਚ ਜਸਟ ਜਸਟ। ਐਹਦੇ 'ਚ ਸੱਚਾਈ ਦਾ ਕੋਈ ਘਮਾਣ ਨੀ ਹੈਗਾ।
ਨਹੀਂ ਜੀ ਇਹ ਕੋਈ ਸੋਚ ਨਹੀਂ ਹੈ, ਇਹ ਸੱਚੀ ਗੱਲ ਐ।
ਐਦਾ ਫਿਰ ਪ੍ਰਮਾਣ ਦੱਸੋ ਮੈਨੂੰ?
ਪ੍ਰਮਾਣ, ਪ੍ਰਮਾਣ ਕੀ ਦੱਸਾਂ ਤੁਹਾਨੂੰ ਮੈਂ?
ਪ੍ਰਮਾਣ ਦੱਸੋ ਮੈਮ ਜੀ ਹੋਰ, ਕੋਈ
ਕਾਹਦਾ ਪ੍ਰਮਾਣ?
ਜੇੜਾ ਤੁਸੀਂ ਕਿਹਾ ਕਿ ਹਨੂੰਮਾਨ ਜੀ ਨੂੰ ਕਿਸੇ ਨੂੰ ਸ਼ਸਤ੍ਰ ਦੇਣਾ ਹੈ ਇਹਦਾ ਕੋਈ ਪ੍ਰਮਾਣ ਹੈ ਕੋਈ?
ਹਮ, ਦੇਖਿਆ ਮੈਂ ਪੜਿਆ ਕਿਤੇ।
ਕਿੱਥੇ ਪੜਿਆ?
ਪੜ੍ਹੇਆ ਸੀ ਮੈਂ, ਨੈਟ ਤੇ ਪੜ੍ਹੇਆ ਸੀ।
ਨਈ ਏਦਾਂ ਦਾ ਕੁੱਛ ਨੀ ਐ ਦੇਖੋ ਜੇੜੀ ਅੱਜ ਦੀ ਐ, ਸਾਰੇ ਏਥੇ ਹਰ ਚੀਜ਼ ਦਾ ਪ੍ਰਮਾਣ ਕਰਦੇ ਤਾਂ ਕੋਈ ਵੀ ਕੁਛ ਵੀ ਕਹਾਣੀ ਦੱਸ ਦੂਗਾ, ਓ ਸੱਚਾਈ ਥੋੜ੍ਹੀ ਹੁੰਦੀ ਐ।
ਹੂੰ।
ਠੀਕ ਨਾ ਜੀ। ਕੋਣ, ਕਿੱਦਾ, ਕੀ ਸਬ
ਏ ਤਾਂ ਹੈ ਜੀ।
ਪਤਾ ਊਸਾ ਦਾ ਨਾਂ ਸੁਣਿਆ ਤੁਸੀਂ?
ਸੁਣਿਆ ਤਾਂ ਹੈ।
ਕੌਸੋ ਕੈਂਦਾ ਹੈ ਕਿ ਜੇੜੀ ਚੀਜ਼ ਮੈਂ ਵੇਖੀ ਨੀ ਕਦੀ, ਤੇ ਮੈਂ ਓਦੇ ਉਤੇ ਵਿਸ਼ਵਾਸ ਕਿੱਦਾ ਕਰ ਲਾ?
ਹਾਂ, ਏ ਤਾਂ ਹੈ ਜੀ।
ਓ ਕੈਂਦਾ ਜੇ, ਮੈਂ ਕਦੇ ਭਗਵਾਨ ਨੂੰ ਦੇਖਿਆ ਈ ਨੀ। ਵਿਸ਼ਵਾਸ ਈ ਤਾਂ ਕਰਾਂਗੇ, ਓਨਾਂ ਦਾ ਹੁਣ ਇੱਕ ਇੱਕ ਗੱਲ ਦੱਸ ਆ ਅ ਧਰਤੀ ਚ ਐਨੀ ਮਾੜਾ ਹੁੰਦਾ, ਬੰਦੇ ਨਾਲ ਮਾੜਾ ਹੁੰਦਾ ਜੇ ਭਗਵਾਨ ਹੁੰਦਾ ਤਾਂ ਓਹਨੂੰ ਬਚਾਵ ਕਿਵੇ ਹੁੰਦਾ ਓਸ ਚੀਜ਼ ਦਾ?
ਕੋਈ ਗੱਲ ਨੀ ਤੁਸੀਂ ਏਦਾਂ ਦੀ ਗੱਲਾਂ ਨਾ ਕਰੋ ਹੋਰ ਦੱਸੋ?
ਯਾ ਫੇਰ ਕੀ ਗੱਲਾਂ ਕਰੀਏ?
ਕੀ ਮਤਲਬ ਐ, ਤੁਆਡਾ ਏ ਕੈਣ ਦਾ?
ਨਈ ਹਰ ਚੀਜ਼ ਤੇ ਏਦਾਂ ਦੀ ਗੱਲਾਂ ਨੀ ਕਰਨੀ, ਏਦਾਂ ਦੀ ਗੱਲਾਂ ਅਸੀ ਗੱਲਾਂ ਕੇੜੀ ਕਰਨੀ ਹੈਗੀ ਏ? ਹੁਣ ਜੋ ਯ ਜੋ ਚੀਜ਼ ਅਹ ਐਸ ਟੈਮ ਦੁਨੀਆਂ ਤੇ ਹੋ ਰਹੀ ਆ, ਉਹਦੇ ਬਾਰੇ ਗੱਲਾਂ ਕਰਦੇ ਆ ਨਾ।
ਹਾਂ ਓ ਤਾਂ ਹੈ ਪਰ ਆਪਾਂ ਨੇ ਕਿਉਂ ਕਰਨੀ ਐ ਇੱਥੇ ਗੱਲਾਂ ਇਹ।
ਹੋਰ ਫੇਰ
ਚਲੋ ਮਤਬ ਚਲੋ ਤੁਆਨੂੰ ਮਤਲਬ ਜਿਵੇਂ ਤੁਸੀਂ ਐਕਸਰਸਾਈਜ਼ ਵੀ ਕਰਦੇ ਓ? ਕਿੰਨੇ ਵਜੇ ਜਾਂਣੇ ਓ ਤੁਸੀਂ ਐਕਸਰਸਾਈਜ਼ ਕਰਨ? ਤੇ ਕੀ ਰੂਟੀਨ ਐ ਤੁਆਡਾ ਕੀ ਖਾਂਣੇ ਓ ਆ ਕੇ ਤੁਸੀਂ? ਐਕਸਰਸਾਈਜ਼
ਜੀ ਮੈਂ ਦੇਸੀ ਬੰਦਾ ਜੀ। ਦੇਸ਼ੀ ਖਾਣਾ-ਪੀਣਾ ਏ ਸਾਡਾ ਜੀ, ਅਸੀਂ ਸ ਸੱਤ ਸਾਢੇ, ਸੱਤ ਸ਼ਾਮੀ ਜਾਂਦੇ ਜੀ ਤੇ ਦਸ ਵਜੇ ਤੱਕ ਆਂਦੇ ਜੀ ਸਟੇਡੀਅਮ ਤੇ ਉਥੇ ਜੀ ਮੈਂ ਰਨਿੰਗ, ਐਕਸਰਸਾਈਜ਼ ਆਪਣੇ ਸਰੀਰ ਨੂੰ ਪੂਰਾ ਨਿਚੋੜ ਦਿੰਦਾ ਐ ਜੀ
ਅੱਛਾ, ਇੱਕ ਗੱਲ ਸੁਣ ਜਿਵੇਂ ਇੱਕ ਤਾਂ ਹੁੰਦੀ ਐ ਰਨਿੰਗ ਤੇ ਇੱਕ ਹੁੰਦੀ ਐ ਜੋਗਿੰਗ ਇਕ ਹੁੰਦੀ ਏ ਸਟ੍ਰਿੰਗਸ ਤੁਸੀਂ ਸਟਰਿੰਗ ਕਰਦੇ ਆ।
ਨਈ ਮੈਂ ਹਰ ਦਿਨ ਮੈਂ ਹਰ ਦਿਨ ਅਲਗ-ਅਲਗ ਕਰਦਾ ਜੀ।
ਕੌਣ ਸੀ? ਅੱਛਾ! ਪ੍ਰਿੰਟ ਹੁੰਦੇ ਹਨਾ।
ਹਾਂ।
ਪ੍ਰਿੰਟ।
ਨਹੀਂ ਮੈਂ ਹਰ ਦਿਨ ਅਲੱਗ-ਅਲੱਗ ਕਰਦਾ ਜੀ, ਇੱਕ ਦਿਨ ਸਪਿੰਟ ਦਾ ਹੁੰਦਾ, ਜੇ ਇੱਕ ਦਿਨ ਰਨਿੰਗ ਦਾ ਹੁੰਦਾ ਜੇ। ਹੁੰਦਾ ਵਾਲਾ ਹੀ ਬਟ ਸਟ੍ਰੈਚਿੰਗ ਰੋ ਕਰਦਾ ਵਾਂ।
ਰੁੱਖ ਗਏ
ਹਾਂ!
ਓ ਕਿਵੇਂ?
ਸ੍ਰੋਚ ਗੜ ਪਬਲਿਕ ਨੇ ਸਾਰੇ-ਸਾਰੇ ਨੱਸੇ ਹੋਲਡ ਰਹਿੰਦੀ ਆ ਜੀ ਉਹ ਸਟ੍ਰਚਿੰਗ ਹੁੰਦੀ ਆ।
ਹੂ, ਹੂ, ਹੂ
ਇਸ ਕਾ ਵੀ ਮੇਕ, ਤਰਾਪੜੀ ਹੂ, ਸ਼ਦੱਸ ਠੀਕ ਐ, ਮੈ ਵੀ ਅੱਜ ਰਨਿੰਗ ਕੀਤੀ ਸੀ। ਰਨਿੰਗ ਕੀਤੀ ਸੀ, ਮੈ ਜੋਗਿੰਗ ਕੀਤੀ ਸੀ, ਨਾਲੇ ਐਕਸਰਸਾਈਜ਼ ਕੀਤੀ ਸੀ।
ਹੂੰ।
ਹੂੰ ਤੇ ਮੇਰੀ ਲੱਤਾਂ ਹੁਣ ਜਵਾਬ ਦੇ ਗਈਆਂ ਨੇ।
ਹਾਂਜੀ!
ਮੈ ਕਿਹਾ ਹੁਣ ਮੇਰੀਆਂ ਲੱਤਾਂ ਜਵਾਬ ਦੇ ਗਈਆਂ ਨੇ।
ਅੱਛਾ, ਨਹੀ ਐਕਸਾਈਜ਼ ਜੀ ਓਨੀ ਕਰਨੀ ਚਾਹੀਦੀ ਆ ਜਿਹੜੀ ਤੁਹਾਡਾ ਸਰੀਰ ਅਲਾਓ ਕਰੇ।
ਅੱਛਾ ਓ ਤੋ ਵੱਧ ਨੀ?
ਉਹ ਤੇ ਬਾਅਦ ਫਾਇਦਾ ਕੀ ਹੈ ਜੀ, ਫੇਰ ਉਹ ਸਰੀਰ ਦੁੱਖਣ ਲੱਗ ਜਾਦਾ।
ਨਹੀ ਉਹ ਨਹੀ ਮੇਰਾ ਸਰੀਰ ਨੂੰ ਦੁਖਣ ਦਾ ਦੁੱਖਣ ਦੁਖਦਾ ਨਹੀ ਹੈ ਜਦੋ ਐਕਸਰਸਾਈਜ਼ ਕਰ ਰਹੀ ਸੀ, ਉਦੋ ਦੁਖਦਾ। ਨਹੀ-ਨਹੀ ਇਕ ਮਿੰਟ ਪਰਾਂ ਹਟ, ਪਰਾ ਹਟੋ। ਹ ਅੱਛਾ ਜੀ, ਹੋਰ? ਇਹ ਦੇਖੋ ਮੇਰਾ ਮੁੰਡਾ, ਸਕੂਟਰ ਚਲਾਂਦਾ ਪਿਆ।
ਵਧੀਆ ਗੱਲ ਆ। ਹੁਣ ਸਕੂਟਰ ਚਲਾਉਗਾ ਤੇ ਫੇਰ ਬਾਈਕ ਵੀ ਚਲਾਊਗਾ।
ਹੁਣ ਅੱਗੇ ਬਾਈਕ ਵੀ ਚੱਲੂਗੀ।
ਹੂ।
ਹੂੰ।
ਤੇ ਮੁੰਡੇ ਨੂੰ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ?
ਜਿਹੜਾ ਇਹ ਬਨੂਗਾ, ਬਣ ਜੂਗਾ।
ਅੱਛਾ।
ਹੂ, ਜੋ ਇਹਦਾ ਮਨ ਹੋਇਆ ਉਹ ਬਣ ਜੂਗਾ।
ਨਹੀਂ ਮਨ ਤਾਂ ਜੀ ਬਣਾਣਾ ਪੈਣਾ ਜੀ।
ਨਹੀਂ ਬਨਾਣਾ ਕੀ ਪੈਣਾ, ਅਸੀਂ ਫੋਰਸ ਨਹੀਂ ਕਰ ਸਕਦੇ ਕਿਸੇ ਨੂੰ, ਭਾਵੇਂ ਚਾਹੇ ਮੇਰੇ ਵੀ ਮੁ
ਫੋਰਸ ਨਹੀਂ ਤਾਂ ਕੀ ਤੁਸੀਂ ਮਾਹੌਲ ਤਾਂ ਤਿਆਰ ਕਰ ਸਕਦੇ ਹੋ।
ਜਿਵੇਂ
ਜਿਵੇਂ ਹੁਣ ਜਿਦਾ ਮਤਲਬ ਐ ਵੱਡਾ ਹੋ ਰਿਹਾ ਹੈਲੋ, ਉਹ ਵੱਡਾ, ਜਿੰਨਾ ਵੱਡਾ ਹੋਊਗਾ ਓਨਾ ਸਮਝਦਾਰ ਬਣੂ ਮਾਹੌਲ ਤੰਗੀ ਤੈ ਕੋਲ ਸਪੋਰਟਸ ਦਾ ਵੀ ਰੱਖਿਔ, ਤੇ ਉਹਦੇ ਕੋਲ ਪੜ੍ਹਾਈ ਦਾ ਵੀ ਰੱਖਿਔ
ਹੇਮਨ
ਹਮ, ਮੇਰੀ ਮੰਨੋ ਤਾਂ ਸਟਾਫ ਹੀ ਆਦਾ ਮਾਵਾ ਹਾਂ ਸਾਰਾ ਜੇੜਾ ਇਹਨਾਂ ਦਾ ਵਾ ਸਪੋਰਟਸ ਤੇ ਯੂ ਪੀ ਐੱਸ ਸੀ, ਪੀ ਪੀ ਐੱਸ ਸੀ, ਆਈਏ ਐੱਸ
ਅੱਛਾ ਜੀ
ਜੈਸ
ਚਲੋ ਦੇਖਦੇ ਹਾਂ ਅਜ ਕੀ ਕਰਨਾ ਇਹਨੇ
ਹਮ, ਐਦਾ ਤਾਂ ਨਿਆਣਾ ਵੀ ਦੇਖੋ, ਹਮ ਆਪਣੇ ਆਪ ਹੀ ਇਹਨੇ ਜਾਣਾ ਪਰ ਉਹ
ਆਪਣਾ ਕੰਮ ਤੇ ਇਹਨਾਂ ਨੂੰ ਦੱਸ ਥੋੜਾ ਹੋਰ ਸਭ ਕਿ ਬੇਟਾ ਆਹ ਵੀ ਕਰ ਸਕਦਾ ਤੇ ਆਹ ਵੀ ਕਰ ਸਕਦਾ ਹਾਂ ਸਪੋਰਟਸ ਦੀ ਜ਼ਰੂਰਤ ਹੈ ਨਾ, ਹਾਂ ਸਪੋਰਟਸ ਦੀ ਜ਼ਰੂਰਤ
ਜਿੱਦਾਂ ਸਕੂਲ 'ਚ ਜਾਊਗਾ ਨਾ, ਉਦੋਂ ਸਟਾਰਟਿੰਗ ਤੇ ਇਹਨੂੰ ਸਪੋਰਟ 'ਚ ਜ਼ਰੂਰ ਡਾਲਨਾ ਜੇੜਾ ਮਰਜ਼ੀ ਸਪੋਰਟਸ ਲਾ ਲਓ, ਤੁਸੀਂ ਕ੍ਰਿਕੇਟ ਲਾ ਲਓ, ਬੈਡਮਿੰਟਨ ਲਾ ਲਓ, ਜੇੜਾ ਮਰਜ਼ੀ ਲਾ ਲਓ
ਹਾਂ -ਹਾਂ ਨਹੀਂ ਸਪੋਰਟਸ 'ਚ ਸਰ ਰੱਖਾਂਗੇ ਇਹਨੂੰ, ਇਹਨੂੰ ਕ੍ਰਿਕੇਟ 'ਚ ਪਾ ਦਾਂਗੇ ਅਸੀਂ
ਹਮ
ਕ੍ਰਿਕੇਟ ਉਹ 'ਚ ਪਾ ਦੇਣਾ ਅਪਾਂ
ਕ੍ਰਿਕੇਟ, ਕ੍ਰਿਕੇਟ ਦਾ ਬੰਦਾ ਔਂਹੀ ਸਿੱਖ ਜਾਂਦਾ
ਹਮ
ਐਹਦੇ ਪਿਓ ਨੂੰ ਵੀ ਆਉਂਦਾ ਹੋਣਾ ਕ੍ਰਿਕੇਟ ਦਾ
ਕੀ ਕਹਿ ਰਹੇ ਓ
ਮੈਂ ਕਿਹਾ ਪਿਓ ਨੂੰ ਵੀ ਆਉਂਦਾ ਕ੍ਰਿਕੇਟ ਤਾਂ
ਹਾਂ ਆਉਂਦਾ ਹੋਣਾ
ਹੋਰ
ਚਲੋ ਵਧੀਆ ਗੱਲ ਹੈ ਆਜੀ
ਸਸ਼੍ਰੀ ਅਕਾਲ ਜੀ
ਠੀਕ ਹੈ ਜੀ ਸਸ